ਹੈਲੋ ਸਤਿ ਸ੍ਰੀ ਅਕਾਲ ਜਸਮੀਤ ਕਿਵੇਂ ਹੋ
ਮੈਂ ਵਧੀਆ ਤੁਸੀਂ ਦੱਸੋ ਅੱਜ ਮੈਨੂੰ ਕਿਵੇਂ ਯਾਦ ਕੀਤਾ
ਬਸ ਤੁਸੀਂ ਯਾਦ ਨਹੀਂ ਕਰਦੇ ਮੈਂ ਸੋਚਿਆ ਕਿ ਚਲੋ ਮੈਂ ਯਾਦ ਕਰ ਲਾਂ ਤੁਹਾਨੂੰ
ਚਲੋ ਵਧੀਆ ਏ ਤੁਸੀਂ ਮੈਨੂੰ ਯਾਦ ਤਾਂ ਕੀਤਾ ਕੀ ਕਰਦੇ ਪਏ ਓ
ਬਸ-ਬਸ ਵਿਹਲੇ ਸੀ ਯਾਰ ਇੰਨੀ ਗਰਮੀ ਸੀ ਮੈਂ ਕਿਹਾ ਚਲੋ ਤੁਹਾਨੂੰ ਯਾਦ ਕਰ ਲਾਂ
ਹਾਂ ਤਾਂ ਹੈਗਾ ਗਰਮੀ ਤਾਂ ਬਹੁਤ ਹੋਈ ਪਈ ਏ ਚੰਗਾ-ਚੰਗਾ ਕੀਤਾ ਤੁਸੀਂ ਮੈਨੂੰ ਯਾਦ ਕਰ ਲਿਤਾ ਏ
ਹਾਂ ਹੋਰ ਦੱਸ ਕੀ ਕਰਦੀ ਪਈ ਸੀ ਤੂੰ
ਬਸ ਕੁਛ ਨ ਵਧੀਆ ਸੁੱਤੇ ਪਏ ਸੀ ਸਾਰੇ
ਬਸ ਯਾਰ ਆਪਾਂ ਵੀ ਬੈਠੇ ਨੇ ਅੱਜ ਸਾਡੇ ਘਰੇ ਪਾਣੀ ਨੀ ਆ ਰਿਹਾ ਅੱਜ ਪਾਣੀ ਦਾ ਪਤਾ ਚੱਲ ਰਿਹਾ ਅਹ ਸਾਡੇ ਇੱਥੇ ਮੋਟਰ ਖ਼ਰਾਬ ਹੋਈ ਆ ਪਿੰਡ ਤੇ ਪਿੰਡ ਚ ਪਾਣੀ ਦੀ ਸਪਲਾਈ ਨੀ ਹੈਗੀ ਤੇ ਅੱਜ ਪਤਾ ਚੱਲ ਰਿਹਾ ਵੀ ਪਾਣੀ ਪੀਣਾ ਹਮ ਬਹੁਤ ਜ਼ਰੂਰੀ ਹੈ
ਹਾਂ ਪਾਣੀ ਤਾਂ ਹੈਗਾ ਹੀ ਹੈ ਹੋਰ ਕੀ ਪਾਣੀ ਤਾਂ ਵੇਖੀਏ ਸਾਡੇ ਲਈ ਕਿੰਨਾ ਜ਼ਰੂਰੀ ਹੈਗਾ ਏ ਤੇ ਲੋਕੀ ਐਵੇਂ ਟੁੰਟੀਆਂ ਨੂੰ ਖੁੱਲੇ ਛੱਡ ਦਿੰਦੇ ਹੈਗੇ
ਹਾਂ ਤੇ ਮੈਂ ਨਾ ਟੰਕੀਆਂ ਚ ਮੋਟਰਾਂ ਚਲਾ-ਚਲਾ ਕੇ ਤੇ ਉੱਥੋਂ ਪਾਣੀ ਵੇਖਦੇ ਹੀ ਨੀ ਹਾਂ ਸਹੀ ਗੱਲ ਹੈ ਯਾਰ ਇੰਨਾ-ਇੰਨਾ ਪਾਣੀ
ਪਾਣੀ ਤਾਂ ਬਿਨਾਂ ਹੈਗਾ ਕੀ ਏ ਪਾਣੀ ਤਾਂ ਸਾਡੇ ਹਰ ਇੱਕ ਕੰਮ ਲਈ ਵਿੱਚ ਜਰੂਰੀ ਹੈਗਾ ਏ
ਹਾਂ ਸਹੀ ਗੱਲ ਆ ਯਾਰ ਪਾਣੀ ਬਿਨਾਂ ਤੇ ਕੁਛ ਵੀ ਨਹੀਂ ਹੈਗਾ
ਬਲ ਵੇਖ ਲੈ ਤੁਹਾਨੂੰ ਅੱਜ ਇੱਕ ਦਿਨ ਚ ਹੀ ਪਤਾ ਲੱਗ ਗਿਆਏ ਕਿ ਪਾਣੀ ਦੀ ਕਿੰਨੀ ਕੀਮਤ ਹੈਗੀ
ਕਿੰਨੀ ਕੀਮਤ ਹੈ ਤੇ ਲੋਕੀ ਆਹ ਗੱਲ ਸੋਚਦੇ ਨੇ ਜਦੋਂ ਪਾਣੀ ਦੀ ਕਮੀ ਹੋਏਗੀ ਉਦੋਂ ਲੋਕਾਂ ਨੂੰ ਪਤਾ ਚਲੇਗਾ
ਹੋਰ ਆਹ ਤਾਂ ਗੱਲ ਹੈਗੀ ਹੁਣ ਤਾਂ ਲੋਕੀ ਪਾਣੀ ਨੂੰ ਬਰਬਾਦ ਕਰਦੇ ਰਹਿੰਦੇ ਨੇ
ਹੋਰ ਹੁਣ ਸਾਡੇ ਘਰੇ ਯਾਰ ਆਪਾਂ ਆਪਣੇ ਤੋਂ ਹੀ ਲਾਈਏ ਆਪਾਂ ਕਿੰਨਾ ਪਾਣੀ ਖ਼ਰਾਬ ਕਰਦੇ ਨੇ ਜਿਵੇਂ ਆਪਾਂ ਪਾਣੀ-ਪਾਣੀ ਭਰਦੇ ਨੇ ਜਿੰਨਾ ਆਪਾਂ ਪੀ ਲਿਆ ਠੀਕ ਹੈ ਸ਼ਾਮੀ ਆਪਾਂ ਨਵਾਂ ਪਾਣੀ ਭਰਦੇ ਨੇ ਉਸ ਪਾਣੀ ਨੂੰ ਆਪਾਂ ਕਿਸੇ ਪਾਸੇ ਨੀ ਲਾਉਂਦੇ ਉਹਨੂੰ ਸਾਰੇ ਨੂੰ ਡੋਲ ਕੇ ਨਵਾਂ ਪਾਣੀ ਭਰ
ਹੋਰ ਕੀ ਐਵੇਂ ਕਰਦੇ ਨੇ ਸਾਰੇ
ਹਮ ਤੇ ਹੁਣ ਪਾਣੀ ਰਿਹਾ ਨੀ ਹੁਣ ਸਾਡੇ ਇੱਥੇ ਪਾਣੀ ਖ਼ਰਾਬ ਹੋਇਆ ਤੇ ਹੁਣ ਇੱਕ ਇੱਕ ਬੂੰਦ ਨੂੰ ਬਚਾ ਰਹੇ ਨੇ
ਹੋਰ ਆ ਤਾਂ ਹੈਗਾ ਹੀ ਫੇਰ ਹੀ ਪਤਾ ਲੱਗਦੀ ਹੈ ਪਾਣੀ ਦੀ ਵੀ ਕੀਮਤ ਜਦੋਂ ਉਹ ਸਾਡੇ ਕੋਲ ਹੈਗਾ ਹੁੰਦਾ ਨੀ ਹੈਗਾ ਫੇਰ ਸਾਨੂੰ ਇੰਝ ਹੁੰਦਾ ਹ ਵੇਖੀਏ ਆਪਾਂ ਕਿੰਨਾ ਪਾਣੀ ਖ਼ਰਾਬ ਕਰਦੇ ਨੇ
ਹਾਂ ਤੇ ਅਹ ਆਪਾਂ ਇਹ ਗੱਲ ਸਮਝਦੇ ਹੀ ਨਾ ਕਿਉਂਕਿ ਸਾਨੂੰ ਪਾਣੀ ਵਧੀਆ ਮਿਲ ਰਿਹਾ ਹਾਲੇ
ਹੋਰ ਸਾਡੇ ਇੱਥੇ ਤਾਂ ਪਾਣੀ ਹੈਗਾ ਵੀ ਇਹ ਤੂੰ ਉੱਥੇ ਵੇਖੇ ਰਾਜ ਸਥਾਨ ਦੇ ਵਿੱਚ ਉੱਥੇ ਤਾਂ ਪਾਣੀ ਹੁੰਦਾ ਹੀ ਨੀ ਵਿਚਾਰੇ ਕਿਵੇਂ ਉਹ ਆਪਣੇ ਘੜੇ ਚ ਲੈ ਲੈ ਕੇ ਉਹਥੋਂ ਖੂਆਂ ਗੂਿਆਂ ਕੋਲੋਂ ਜਾਂਦੇ ਨੇ ਹੋਰ ਉਹਨਾਂ ਨੂੰ ਬੜਾ ਔਖਾ ਏ ਤੇ ਸਾਡੇ ਵਰਗਿਆਂ ਨੂੰ ਤਾਂ ਹੁਣ ਸਾਰੇ ਸੁਵਿਧਾ ਦਿੱਤੀ ਹੋਈ ਐ ਜਿਵੇਂ ਸਰਕਾਰ ਨੇ ਸਾਨੂੰ ਤਾਂ ਫੇਰ ਵੀ ਸਾਰਾ ਕੁ ਕੁੱਝ ਘਰੇ ਬੈਠੇ ਮਿਲਦਾ ਏ
ਹਾਂ, ਸਾਨੂੰ ਤੇ ਕੀ ਐ ਇੱਕ ਬਟਨ ਦਬਾਣਾ। ਉੱਥੋਂ ਪਾਣੀ ਆਜੇਗਾ। ਆ ਗੱਲ਼ ਲੋਕਾਂ ਨੂੰ ਸਮਝ ਨੀ ਆ ਰਹੀ ਨਾ ਹਜੇ।
ਜਦੋਂ ਧਰਤੀ ਦੇ ਵਿੱਚ ਪਾਣੀ ਨੀ ਰਹੂਗਾ ਆ ਗੱਲ ਤਾਂ ਫੇਰ ਸਮਝ ਆਊਗੀ।
ਹਾਂ, ਸਹੀ ਗੱਲ ਆ ਬਿਲਕੁਲ।
ਤਾਂ ਵੀ ਨੀ ਹੋਈਆਂ।
ਹੁੰਦਾ ਐ ਨਾ ਕਿ ਕੋਈ ਚੀਜ਼ ਬੰਦੇ ਕੋਲ ਹੋਵੇ ਉਹਦੀ ਕਦਰ ਨਹੀਂ ਹੁੰਦੀ ਨਾ।
ਆਹ ਤਾਂ ਗੱਲ ਹੈਗੀ ਆ ਹੋਰ ਕੀ। ਹੋਰ ਦੱਸੋ ਤੁਸੀਂ
ਬਸ ਹੋਰ ਹੋਰ ਤੇ ਵਧੀਆ ਸੀ ਸਾਰਾ ਮੈਂ ਤਾਂ ਹਾਂ, ਯਾਰ ਗਈ ਸੀ ਮੇਰੀ ਮਾਸੀ ਦੇ ਮੁੰਡੇ ਦਾ ਵਿਆਹ ਸੀ।
ਚਲੋ ਵਧੀਆ ਫੇਰ ਤਾਂ ਤੁਸੀਂ ਸਾਰੇ ਉੱਥੇ ਸਾਰਾ ਕੁੱਝ ਕੀਤਾ ਹੋਣਾ ਜਿਵੇਂ ਮਹਿੰਦੀ ਹਲਦੀ ਤੇ ਗਏ ਹੋਣੇ ਤੁਸੀਂ
ਹਾਂ ਉਹ ਬਸ ਵਿਆਹ ਸਾਡਾ ਇੱਕੋ ਦਮ ਆ ਗਿਆ ਸੀ। ਤੇ ਫਿਰ ਅਸੀਂ ਇੱਕ ਦਿਨ ਵਿੱਚ ਹੀ ਮਹਿੰਦੀ, ਹਲਦੀ ਸਭ ਕੁੱਛ ਕਰ ਲਿਆ ਸੀ। ਤੇ ਫਿਰ ਹਾਂ,
ਛੇਤੀ ਨੀ ਇਹ ਵਿਆਹ ਅੱਜ ਕੱਲ੍ਹ ਤੁਸੀਂ ਵੇਖਿਆ ਇੰਨੇ ਲੰਬੇ ਲੰਬੇ ਰਿਸ਼ਤੇ ਕਿੱਥੇ ਚੱਲਦੇ ਨੇ।
ਸਈ ਗੱਲ ਐ ਯਾਰ
ਇੱਕ ਦਿਨ ਚ ਨਿਵੇੜ ਕੇ ਪਾਸੇ ਕੀਤਾ ਤੇ ਤੁਹਾਡੀ ਭਾਬੀ ਕਿਵੇਂ ਦੀ ਹੈਗੀ ਏ ਉਹਨਾਂ ਦਾ ਸੁਭਾਅ ਕਿਵੇਂ ਦਾ ਹੈਗਾ ਏ
ਬਹੁਤ ਚੰਗਾ ਬਹੁਤ ਚੰਗੀ ਕੁੜੀ ਐ ਤੇ ਬਹੁਤ ਸੋਹਣੀ ਵੀ ਐ।
ਚਲੋ ਵਧੀਆ ਏ।
ਹਾਂ, ਉਹ ਵੀ ਨਰਸ ਨੇ ਤਾਂ ਕਰਕੇ
ਅੱਛਾ ਜੀ, ਉਹ ਨਰਸ ਹੈਗੇ ਨੇ ਚੱਲ ਤੁਹਾਡੀ ਤਾਂ ਫਿਰ, ਸੁਭਾਅ ਮਿਲ ਗਿਆ ਹੋਣਾ। ਨੜਦਾ ਭੁੱਲ ਜਾਂਦਾ ਚੱਲ ਵਧੀਆ। ਵਧੀਆ ਐ ਤੇ ਤੁਸੀਂ ਸੂਟ ਪਾ ਕੇ ਗਏ ਸੀ ਆ ਜਿਵੇਂ ਹੋਰ ਕਿ ਕਿਰਾਏ ਤੇ
ਹੂੰ, ਨਹੀਂ ਬਸ ਛੇਤੀ ਛੇਤੀ ਦਾ ਵਿਆਹ ਸੀ ਕੁਛ ਨੀ ਦਿਆ ਆਪਾਂ।
ਚਲੋ ਵਧੀਆ ਚਲੋ ਵਧੀਆ ਏ ਤੁਸੀਂ ਮੈਨੂੰ ਫੋਟੋਆਂ ਵੀ ਨੀ ਕੱਲੀਆਂ ਤੁਸੀਂ ਕਿਵੇਂ ਦੇ ਲੱਗਦੇ ਪਏ ਸੀ।
ਕੋਈ ਨਾ ਮੈਂ ਤੁਹਾਨੂੰ ਭੇਜਾਂਗੀ।
ਹਾਂ, ਤੁਸੀਂ ਮੈਨੂੰ ਭੇਜਿਓ ਮੈਂ ਵੇਖਣਾ ਤੁਸੀਂ ਕਿਵੇਂ ਦੇ ਲੱਗਦੇ ਪਏ ਸੀ। ਤੇ ਤੁਹਾਡੀ ਭਾਬੀ ਤਾਂ ਬਹੁਤ ਵਧੀਆ ਲੱਗਦੀ ਪਈ ਸੀ ਉਹਨਾਂ ਦਾ ਤਾਂ ਮੈਨੂੰ ਵੇਖ ਕੇ, ਕਿ ਇੰਨਾ ਇੰਨਾ ਲੱਗਦਾ ਪਿਆ ਸੀ ਚੰਗੇ ਮੈਂ ਕਿਹਾ ਤੁਹਾਡੀ ਭਾਬੀ ਤਾਂ ਬਹੁਤ ਵਧੀਆ ਲੱਗਦੀ ਪਈ ਸੀ। ਹੈਲੋ, ਹਾਂ ਹਾਂ ਤੁਹਾਡੀ ਭਾਬੀ ਤਾਂ ਬਹੁਤ ਵਧੀਆ ਲੱਗਦੀ ਪਈ ਸੀ।
ਹਾਂ, ਉਹਨਾਂ ਨੇ ਘਰੇ ਹੀ ਮੇਕਅਪ ਵਾਲੇ ਬੁਲਾਏ ਹੋਏ ਸੀ।
ਨਹੀਂ ਵਧੀਆ ਇਹ ਵਧੀਆ ਚੰਗਾ ਉਹਨਾਂ ਨੇ ਵਧੀਆ ਤਿਆਰ ਹੋਏ ਹੋਏ ਸੀ ਓ, ਮੈਨੂੰ ਨਾ ਇਵੇਂ ਜਿਵੇਂ ਉਹ ਸਰਦਾਰਣੀਆਂ ਹੁੰਦੀਆਂ ਨੇ, ਜਿਵੇਂ ਤੁਹਾਡੀ ਭਾਬੀ ਹੋਈ ਸੀ ਏਨੀ ਵਧੀਆ ਵਧੀਆ ਲੱਗਦੀਆਂ ਨੇ ਸਰਦਾਣੀਆਂ, ਅਲੱਗ ਤੋਂ ਹੀ ਵਿਖਦੀਆਂ ਨੇ।
ਹੂੰ, ਇਹ ਤਾਂ ਗੱਲ ਹੈ।
ਸਰਦਾਰਾਂ ਦਾ ਵੱਖਰਾ ਉਹ ਹੁੰਦਾ ਏ, ਪਤਾ ਵੀ ਲੱਗਦਾ ਏ ਸਰਦਾਰਾਂ ਦਾ ਵਿਆਹ ਹੈ ਗਾ ਤੁਹਾਡੇ ਜੇ ਤਾਂ ਜਾਗੋ ਵੀ ਕੱਢ
ਹਾਂ, ਸਾਡੇ ਚ ਜਾਗੋ ਵੀ ਕੱਢਦੇ ਨੇ, ਜਾਗੋ ਤੇ ਅਸੀਂ
ਤੁਹਾਡੇ ਚ ਤਾਂ ਜਾਗੋ ਤੇ ਬੋਲੀਆਂ ਪਾਉਂਦੇ ਹੈਗੇ ਹੇਗੇ ਨੇ, ਨਾਨਕੇ
ਹਾਂ ਤੇ ਬੋਲੀਆਂ ਵਾਲੇ ਵੀ ਆਉਂਦੇ ਨੇ
ਭੂਆ, ਨਾਨਕੇ, ਮਾਸੀਆਂ, ਸਾਰੇ ਇਕੱਠੇ ਹੋ ਗਏ
ਹਾਂ ਸਾਰੇ ਮਤਲਬ ਵਧੀਆ ਐ ਵਧੀਆ ਪੂਰਾ ਜੀਅ ਲੱਗਦਾ ਏ। ਤੁਹਾਨੂੰ ਬੁਲਾਵਾਂਗੇ ਮੈਂ ਅਪਣੇ ਭਰਾਵਾਂ ਦੇ ਵਿਆਹ ਚ।
ਕੋਈ ਗੱਲ ਨਹੀਂ, ਅੱਗੇ ਤੁਹਾਡੇ ਭਰਾ ਦਾ ਵਿਆਹ ਹੋਇਆ ਮੈਨੂੰ ਜ਼ਰੂਰ ਸੱਦੇਓ, ਮੈਂ ਆਵਾਂਗੀ। ਤੁਸੀਂ ਬੁਲਾਯਾ ਮੈਂ ਨਾ ਆਵਾਂ, ਏਵੇਂ ਹੋ ਸਕਦਾ ਏ। ਤੂੰ ਦੱਸ ਤੂੰ ਕਦੋਂ ਕਰਾਉਣਾ ਏ ਵਿਆਹ ਮੈਂ ਤੇਰੇ ਵਿਆਹ ਚ ਵੀ ਮੈਂ ਤੇਰੇ ਵਿਆਹ ਚ ਜਾਣ ਲਈ ਤਿਆਰ ਆ
ਹਾਂ ਹਾਂ ਕੋਈ ਗੱਲ ਨੀ, ਜਰੂਰ ਬੁਲਾਵਾਂਗੀ।
ਮੇਰਾ ਵਿਆਹ ਭੈਣੇ ਹਾਲੇ ਨੀ ਹੋਣਾ ਪਤਾ ਨੀ ਕਿੰਨੇ ਸਾ ਸਾਲ ਬਾਅਦ ਹੋਣਾ, ਮੇਰਾ ਤਾਂ ਹਜੇ ਨਹੀਂ ਤਿੰਨ, ਚਾਰ ਸਾਲ ਆਪਾਂ ਕਰਦੇ ਵਿਆਹ।
ਬਸ ਤਿੰਨ, ਚਾਰ ਸਾਲ ਹੀ ਦੂਰ, ਰੁਕੀ ਰਹ ਫੇਰ
ਹੋਰ ਕੀ। ਅੱਛਾ ਇਕੱਠੀ ਕਰਏ ਗੀ ਕੇ ਪਹਿਲਾਂ? ਤੂੰ ਮੇਰੇ ਵਿਆਹ ਚ ਆਈ ਫੇਰ ਮੈਂ ਤੇਰੇ ਵਿਆਹ ਚ ਹੂੰ ਅੱਛਾ, ਤੂੰ ਇਕੱਠੀ ਕਰਾਉਣਾ ਵਿਆਹ, ਪਹਿਲਾਂ ਮੈਂ ਤੇਰੇ ਵਿਆਹ ਚ ਆਵਾਂਗੀ ਫੇਰ ਤੂੰ ਮੇਰੇ ਵਿਆਹ ਚ ਆਏਂਗੀ।
ਹਾਂ ਹਾਂ ਐਵੇਂ ਹੀ ਕਰਲਾ ਗੇ ਅਸੀ, ਬਦਲੇ ਚ ਠੀਕ ਨੀ ਏ।
ਚਲੋ ਵਧੀਆ ਏ। ਹੋਰ ਦੱਸੋ? ਤੁਹਾਨੂੰ ਕੋਈ ਉਹ ਮਿਲ ਦੇਖੀ ਕੁੜੀ ਸੈਂਟਰ ਵਾਲੀ, ਜਿੱਥੇ ਆਪਾਂ ਸੈਂਟਰ ਚ ਜਾਂਦੇ ਸੀ। ਇਕੱਠੇ ਹੋ, ਕਿਸੇ ਨਾਲ ਗੱਲਬਾਤ ਵੀ ਨੀ ਹੁੰਦੀ। ਹਾਂ ਔ ਤਾਂ ਹੈ ਬਈ, ਜਦੋਂ ਜਦੋਂ ਆਪਾਂ ਸੈਂਟਰ ਚ ਇਕੱਠੇ ਜਾਂਦੇ ਹੁੰਦੇ ਸੀ ਕਿੰਨਾ ਮਜ਼ਾ ਆਉਂਦਾ ਸੀ। ਹੇਨਾ, ਉਹ ਵੀ ਵੱਖਰਾ ਨਜ਼ਾਰਾ ਹੁੰਦਾ ਸੀ। ਹੁਣ ਕਿਸੇ ਨੂੰ ਹੈਗਾ ਹੀ ਨਹੀਂ ਅੱਜ ਦੇ ਟਾਈਮ ਦੇ ਵਿੱਚ ਇੰਨੀ ਵੇਲ ਹੋਰ ਕੀ ਅਪਣੇ ਕੰਮਾਂ-ਕਾਜ ਕਾਰਾਂ ਵਿੱਚ ਲੱਗੇ ਰਹਿੰਦੇ ਨੇ ਤੇ, ਉੱਥੇ ਸੈਂਟਰ ਵਿੱਚ ਕਿੰਨਾ ਉਹ ਹੁੰਦਾ ਸੀ ਹੈਨਾ। ਆਪਾਂ ਕਿਵੇਂ ਰਹਿੰਦੇ ਸੀ ਸਾਰੇ, ਕਿੰਨਾ ਵਧੀਆ ਮਾਹੌਲ ਸੀ ਉੱਥੇ।
ਹਾਂ ਮੀਨੂ ਦਾ ਜਨਮਦਿਨ ਸੀ ਪਰਸੋਂ, ਮੀਨੂ ਦਾ।
ਅੱਛਾ ਮੀਨੂ ਦਾ। ਇਹ ਔਂਦਾ ਤਾਂ ਵਿਆਹ ਹੋ ਗਿਆ ਹੈ, ਮੀਨੂ ਦਾ ਤਾਂ।
ਹਾਂ
ਅੱਛਾ ਤੂੰ ਹੈਗਾ ਈ ਤੇਰੇ ਕੋਲ ਉਹਦਾ ਨੰਬਰ। ਗੱਲ ਕਰਦੀ ਏ ਤੇਰੇ ਨਾਲ। ਮੈਨੂੰ ਨਾ ਉਹਦੀ ਫੋਟੋ ਭੇਜੀ। ਆਉਂਦੀ ਤੇ ਆਉਂਦੇ ਘਰ ਆਲੇ ਦੀ ਮੈਂ ਵੇਖਣਾ
ਕੀ ਨਹੀਂ ਪਰ ਠੀਕ ਹੈ ਸੋਹਣਾ ਉਹਦਾ ਘਰ ਆਾ
ਚੱਲ ਵਧੀਆ ਏ ਹੁਣ ਜੋ ਮੈਨੂੰ ਵੀ ਤਾਂ ਲੰਬੀ ਕਿੰਨੀ ਸੀ ਵਧੀਆ ਪਿਓ ਉਹ ਵੀ ਉਝ ਸੁਭਾਅ ਆਉਂਦਾ ਥੋੜ੍ਹਾ ਸੀ ਦਿਖਾ ਜਾ ਪਰ ਉਝ ਤਾਂ ਠੀਕ ਸੀ ਬਾਹਰ ਤਾਂ ਨਹੀਂੀ ਗਈ ਹੈਗੀ ਉਹ
ਨਹੀਂ ਇੱਥੇ ਹੀ ਹੈ ਉਹਦੀ ਭੈਣ ਗਈ ਹੋਈ ਆ ਉਹਦੀ ਭੈਣ ਨੇ ਉਹਨੂੰ ਆਈਫੋਨ ਭੇਜਿਆ ਸੀ
ਅੱਛਾ ਹੁੰਦੀ ਉਹ ਜਿਹੜੀ ਉਹਦੇ ਨਾਲ ਸੈਂਟਰ ਚ ਆਉਂਦੀ ਸੀ ਚਲੀ ਗਈ ਹੈ ਬਾਹਰ ਅੱਛਾ ਉਹਦੀ ਸਗੀ ਭੈਣ ਚਲੀਈ ਗਏ
ਹਾਂ ਕਦੋਂ ਦੀ ਗਈ ਹੋਈ ਹੈ ਜਦੋਂ ਸੈਂਟਰ ਸੈਂਟਰ ਤੇ ਸੀ ਉਦੋਂ ਦੀ ਪਹਿਲਾਂ ਦੀ ਗਈ ਹੋਈ ਸੀ ਉਹਦੀ ਭੈਣ
ਅੱਛਾ ਚਲੋ ਵਧੀਆ ਗਿਆ ਵੀ ਮੀਨੂੰ ਕਿੱਥੇ ਦੀ ਹੈਗੀ ਹੈ ਅੱਛਾ ਲੰਡੇ ਦੀ ਹੈ
ਹਮ ਤੇ ਉਹ ਉਹ ਵੀ ਬਾਹਰ ਚਲੀ ਗਈ ਹੈ ਸੁਨੇਹਾ
ਅੱਛਾ ਸੁਨੇਹਾ ਚਲੀ ਗਈ ਹੈ
ਹਾਂ ਉਹ ਜਰਮਨੀ ਗਈ ਹੈ ਜਰਮਨੀ ਗਈ ਹੈ ਉਹਨੂੰ ਦੋ ਮਹੀਨੇ ਹੋ ਗਏ ਨੇ
ਹਾਂ ਉਹ ਦਾ ਉਹ ਘਰ ਆਾ ਉੱਥੇ ਹੀ ਸੀ ਜਰਮਨੀ ਦੇ ਵਿੱਚ
ਹਾਂ ਉਹਹਨੇ ਦੱਸਿਆ ਸੀ ਮੈਨੂੰ ਕਿਵੇ ਮੈਂ ਬਾਹਰ ਜਾਵਾਂਗੀ
ਚਲੋ ਚਲੋ ਵਧੀਆ ਸਾਰੇ ਚਲੇ ਗਏ ਨੇ ਸਾਡੇ ਵਰਗੇ ਰਹਿ ਗਏ ਨੇ ਬਸ ਇੱਥੇ ਕੀ ਕਰੀਏ ਆਪਾਂ ਵੀ ਸਾਰਾ ਕਿਸਮਤ ਦਾ ਖੇਲ ਹੈਗਾ
ਸਹੀ ਗੱਲ ਹੈ ਯਾਰ ਕੋਈ ਗੱਲ ਨੀ ਚਲੋ ਜਦੋਂ ਟੈਮ ਆਏਗਾ ਆਪਾਂ ਵੀ ਚਲੀ ਜਾਵਗੇ ਹਾਂ
ਕੋਈ ਗੱਲ ਨੀ ਜੋ ਇੱਥੇ ਜੋ ਸਾਡੇ ਕਰਮਾਂ ਚ ਹੈਗਾ ਉਹਹੀ ਮਿਲਲੇਗਾ
ਹਾਂ ਸਹੀ ਗੱਲ ਆ ਯਾਰ
ਹੋਰ ਦੱਸੋ ਤੁਸੀਂ ਚਾਹ ਪਾਣੀ ਪੀ ਲੈਂਦਾ ਸ਼ਾਮ ਵੇਲੇ ਦਾ
ਨਹੀਂ ਹਜੇ ਕਿੱਥੇ ਹਜੇ ਤਾਂ ਮੈਂ ਤੁਹਾਡੇ ਨਾਲ ਹੀ ਗੱਲ ਕਰ ਰਹੀ ਹਾਂ
ਚਲੋ ਤੁਸੀਂ ਫੇਿਰ ਚਾਹ ਪਾਣੀ ਬਣਾ ਲਵੋ ਮੈਂ ਵੀ ਆਜਗੀ ਪੀਣ ਕੋਈ ਕਿਉਂ ਮੈਨੂੰ ਹਜੇ ਬੁਲਾਣਾ ਨੀ ਹਜੇ ਨੀ ਫੋਨ ਕੱਟਣਾ ਹਜੇ ਟੈਮ ਰਹਿੰਦਾ ਦਸ ਜਦੋਂ ਦਸ ਮਿੰਟ ਜਾਣਗੇ ਤਾਂ ਹੀ ਕੱਟਣਾ ਹੀ ਪੌਣ ਹੁਣ ਫੋਨ ਕ ਕੇ ਭੱਜਦੇ ਚਾਹ ਬਣਾਉਣ ਲਈ ਨਹੀਂ ਹਾਲੇ ਹੋਏ ਨਹੀਂ ਮੇਰੇ ਕੋਲ ਰਹਿੰਦੇ ਨੇ ਪੰਦਰਾਂ ਕੁ ਰਹਿੰਦੇ ਨੇ ਰੁਮਝਾ ਪੰਦਰਾਂ ਸੈਕਿੰਡ ਮੈਂ ਆਪੇ ਕੱਟ ਦਾਂਗੀ ਜਦੋਂ ਦਸ ਹੋ ਜਾਣਗੇ ਮੈਂ ਫੋਨ ਹੀ ਵੇਖਦੀ ਪਈ ਹ ਫੋਨ ਜਿਹੜੀ ਫੋਨ ਕਾਲ ਚੱਲਦੀ ਪਈ ਹੈ ਨਾ ਉਹਦੇ ਚ ਵੇਖ ਘਰ ਵੀ ਨੌ ਸਤਾਵਨ ਹੋ ਗਏ ਤੇ ਨੌ ਹੁਣ ਹੋਏਗੇ ਨੇ ਦਸ ਹੋ ਗਏ ਨੇ ਸਕਰੀਨ ਤੇ ਵੇਖ ਆਪਣੀ ਚੱਲ ਚੰਗਾ ਹੁਣ ਚੰਗਾ ਠੀਕ ਹੈ